ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਹੈ?
ਵਧੀਆ ਜੀ, ਕਿਰਪਾ ਐ ਬਾਬੇ ਦੀ ਤੁਸੀਂ ਸੁਣਾਓ?
ਹਾਂਜੀ, ਇੱਥੇ ਵੀ ਬਾਬੇ ਦੀ ਕਿਰਪਾ ਐ ਜੀ, ਹੋਰ ਕੀ ਕਰ ਰਹੇ ਸੀ? ਬਸ ਬੈਠੇ ਸੀ ਰੋਟੀ-ਰਾਟੀ ਖਾ ਲਈ ਸੀਗੇ।
ਅੱਛਾ, ਹਾਂਜੀ, ਅੱਸੀ ਵੀ ਖਾ ਲੀਏ ਤੁਸੀਂ ਕੀ ਬਣਾਇਆ ਅੱਜ?
ਹਾਂਜੀ, ਅੱਛਾ ਅਸੀਂ ਦਾਲ ਬਣਾਈ ਸੀ ਮਾਂਹ ਛੋਲਿਆਂ ਦੀ।
ਅੱਛਾ-ਅੱਛਾ, ਨਾਲ ਚੋਲ ਜਾਂ ਫੁਲਕੇ?
ਨਈ-ਨਈ, ਫੁਲਕੇ ਚੋਲ ਰਾਤੀ ਘੱਟ ਈ ਖਾਂਦੇ ਆ।
ਅੱਛਾ-ਅੱਛਾ। ਹੋਰ ਘਰ- ਪਰਿਵਾਰ ਸਭ ਠੀਕ ਹੈ।
ਹਾਂਜੀ-ਹਾਂਜੀ, ਘਰ-ਪਰਿਵਾਰ ਸਭ ਠੀਕ ਠਾਕ ਹੈ।
ਅਸੀਂ ਆਂਡੇ ਬਣਾਏ ਸੀ।
ਅੱਛਾ, ਭੁਰਜੀ ਬਣਾਈ ਸੀ ਆਮਲੇਟ।
ਨਹੀਂ-ਨਹੀਂ, ਮੰਮੀ ਨੇ ਆਮਲੇਟ ਬਣਾਇਆ ਸੀ।
ਅੱਛਾ।
ਹਾਂਜੀ, ਹੋਰ ਕੀ ਕਰਨ ਡੇ?
ਬਸ ਬੈਠੇ ਸੀਗੇ ਬੱਚੇ ਸੋ ਗਏ ਸੀ, ਅਸੀਂ ਬੈਠੇ ਹੋਏ ਸੀਗੇ।
ਬੱਚਿਆਂ ਨੂੰ ਵੀ ਮੌਜਾਂ ਲੱਗੀਆਂ ਹੋਣੀਆਂ ਛੁੱਟੀਆਂ ਪਈ ਦੀਆਂ।
ਨਹੀਂ, ਨਹੀਂ ਬਸ, ਇਹ ਨਹੀਂ ਬੱਚੇ ਅੱਜ ਗਏ ਸੀਗੇ।
ਅੱਛਾ, ਖੁੱਲ ਗਏ ਉੱਥੇ ਸਕੂਲ।
ਹਾਂਜੀ, ਹਾਂਜੀ ਖੁੱਲ੍ਹ ਗਏ ਅੱਜ ਗਏ ਸੀ ਬੱਚੇ। ਬੜੇ ਪਰੇਸ਼ਾਨ ਜੀ ਹੋ ਗਏ ਸੀ ਨਾ। ਪਹਿਲਾਂ ਦਿਨ ਸਕੂਲ ਗਏ ਸੀ। ਚਲੋ ਪਤਾ ਘਰ ਬੈਠੇ ਘੰਟੇ- ਘੰਟੇ ਬਾਅਦ ਖਾਣਾ- ਪੀਣਾ। ਕੂਲਰ ਹਾਂ, ਆਦਤ ਥੋੜੀ ਖ਼ਰਾਬ ਹੋ ਗਈ ਘਰਾਂ ਵਿੱਚ ਹਾਂਜੀ, ਏ ਸੀ ਔਰ ਕੂਲਰ ਅਗੇ ਰਹੇ ਹੁਣ ਸਕੂਲ ਚ' ਗਏ ਗਰਮੀ ਲੱਗੀ। ਆਂਦੇ ਸਾਰ ਗੇਮ ਦੇਖਦੇ ਗਰਮੀ ਬਹੁਤ ਹੈ। ਗਰਮੀ ਬਹੁਤ ਹੈ। ਭੁਖ ਲੱਗੀ ਹੈ, ਬੜੀ ਭੁੱਖ ਲੱਗੀ ਹੈ। ਰੋਟੀ, ਰੋਟੀ। ਫਿਰ ਬੜੇ ਹੋ ਸੀ ਨਾਲੇ ਹੁ ਟਨ ਹੁੰਦਾ ਰਹਿ ਬੰ ਸਬ ਠੀਕ ਹੋਣਗੇ ਹੋ ਜਾਣਗੇ ਸੇ ਸੈੱਟ।
ਹਾਂਜੀ, ਹਾਂਜੀ ਫਿਰ ਥੋੜ੍ਹਾ ਟਾਈਮ ਲੱਗਦਾ ਹੈ।
ਹਾਂ, ਬੱਚਿਆਂ ਨੂੰ ਲੱਗਦਾ ਟਾਈਮ ਥੋੜ੍ਹਾ ਜਿਹਾ।
ਸਾਡੇ ਇੱਥੇ ਤੇ ਮਤਲਬ ਲੇਟ ਹੀ ਛੁੱਟੀਆਂ ਪਈਆ ਸੀ ਤੇ ਲੇਟ ਹੀ ਖੁੱਲ੍ਹਣਗੇ ਸਾਡੇ ਇੱਥੇ ਬਾਈ ਜੁਲਾਈ ਦਾ ਔਡਰ ਹੈ। ਕਿ ਬਾਈ ਜੁਲਾਈ ਨੂੰ ਖੁੱਲਣਗੇ।
ਅੱਛਾ, ਬਾਈ ਜੁਲਾਈ ਨੂੰ ਖੁੱਲਣਗੇ। ਫੇਰ ਪਈਆਂ ਲੇਟ ਹੋਣੀਆਂ ਨਾ ਜੂਨ ਵਿੱਚ ਪਈਆਂ ਸੀ।
ਛੇ ਜੂਨ ਚ 'ਪਈਆਂ ਛੇ ਜੂਨ ਪਈਆਂ ਸੀ।
ਅੱਛਾ, ਫਿਰ ਸਾਡੇ ਇੱਧਰ ਟਵੈਂਟੀ ਥ੍ਰੀ ਮਈ ਤੋਂ ਪੈ ਗਿਆ ਸੀ।
ਅੱਛਾ।
ਹਾਂ, ਟਵੰਟੀ ਥ੍ਰੀ ਮਈ ਚ' ਪੈ ਗਿਆ ਸੀ।
ਸਾਡੇ ਇੱਥੇ ਇਸ ਵਾਰੀ ਜ਼ਿਆਦਾ ਛੁੱਟੀਆਂ ਪਈਆਂ। ਐਵੇਂ ਸਾਡੀ ਹੋਈ ਇੱਕ ਮਹੀਨੇ ਚ' ਦਿੰਦੇ ਸੀ। ਇਸ ਵਾਰੀ ਇਹਨਾਂ ਨੇ ਚਾਲੀ- ਪੰਤਾਲੀ ਦਿਨਾਂ ਦੀ ਛੁੱਟੀਆਂ ਦਿੱਤੀਆਂ।
ਗਰਮੀ ਕਰਕੇ ਹੋਗੀ ਹੋਣੀ ਆ ਨਾ।
ਹਾਂਜੀ, ਹਾਂਜੀ ਨਹੀਂ ਤੇ ਸਾਡੇ ਟਾਈਮ ਚ ਤੇ ਪੂਰਿਆ ਸਾਨੂੰ ਦੋ ਦੋ ਮਹੀਨੇ ਦੀ ਛੁੱਟੀਆਂ ਮਿਲਦੀਆਂ ਸੀ।
ਹਾਂ ਸਾਡੀ ਨਾ ਫਿਕਸ ਸੀ ਵੀਹ ਮਈ ਤੋਂ ਲੈ ਕੇ ਨਾ ਬਾਰਾਂ ਯ ਤੇਰਾਂ ਜੁਲਾਈ ਦੇ ਸਾਡੀਆਂ ਫਿਕਸ ਸੀਗੀਆਂ ਛੁਟਿਆ। ਹੁਣ ਤਾਂ ਜਿਹੜਾ ਔਡਰ ਹੈ ਨਾ ਇੱਕ ਸਾਡੇ ਇੱਧਰ ਦਾ ਇੱਕ ਜੂਨ ਤੋਂ ਤੀਹ ਜੂਨ ਤਕ ਹੈ ਸਿਰਫ ਤੀਹ ਛੁੱਟੀਆਂ ਦਾ ਔਡਰ ਹੈ ਹੁਣ ਇਹ ਤਾਂ ਹੁਣ ਗਰਮੀ ਜ਼ਿਆਦਾ ਵੱਧ ਗਈ। ਨਾ ਤਾ ਟਵੰਟੀ ਥ੍ਰੀ ਮਈ ਤੋ ਹਾ ਵਧਾ ਵੀ ਦਿੰਦੇ ਆ ਇਹਨਾਂ ਨੇ ਇਸ ਵਾਰ ਪਹਿਲਾਂ ਹੀ ਪਾਤੀਆਂ ਸੀ ਗਰਮੀ ਕਰਕੇ ਨਾ ਜਲਦੀ ਔਡਰ ਹੋ ਗਏ ਸੀਗੇ।
ਹਾਂਜੀ। ਨਹੀ ਤੇ ਸਾਡੇ ਟਾਈਮ ਤੇ ਦੋ ਦੋ ਮਹੀਨੇ ਪੈ ਦੋ ਦੋ ਮਹੀਨੇ ਦੀ ਛੁੱਟੀ ਹੁੰਦੀ ਸੀ। ਅਸੀਂ ਕਰਦੇ ਸੀ ਚਾਰ- ਪੰਜ ਦਿਨਾਂ ਚ' ਸਾਰਾ ਕੰਮ ਕਰ ਲੈਂਦੇ ਸੀ ਸਕੂਲ ਦਾ, ਛੁੱਟੀਆਂ ਦਾ ਤੇ ਫੇਰ ਅਸੀਂ ਫਿਰ ਨਾਨੀ ਘਰ ਚਲੇ ਜਾਂਦੇ ਸੀ ਫਿਰ ਘੁੰਮਣ ਫਿਰਨ ਬਾਕੀ ਫੇਰ ਕੋਈ ਟੈਨਸ਼ਨ ਹੀ ਨੀ।
ਹਾਂਜੀ, ਹਾਂਜੀ ਫਿਰ ਤਾਂ ਬੰਦਾ ਘੁੰਮਣ ਫਿਰਨ ਲੱਗ ਜਾਂਦਾ।
ਹਾਂਜੀ, ਲੇਕਿਨ ਅੱਜ ਅੱਜ ਕੱਲ੍ਹ ਦੇਖ ਲਓ, ਹੋਲੀਡੇ ਹੋਮਵਰਕ ਕਿੰਨਾ ਮੁਸ਼ਕਿਲ ਦਿੰਦੇ ਹੈ। ਪ੍ਰੋਜੈਕਟ ਬਣਾ ਕੇ ਲੈ ਕੇ ਆਓ। ਇਹ ਕਰੋ, ਉਹ ਕਰੋ, ਕਿੰਨੇ -ਕਿੰਨੇ ਮੁਸ਼ਕਿਲ। ਕਿਲ ਮੋਡਲ ਵਗੈਰਾ ਦਿੰਦੇ ਨੇ ਬਣਾਣ ਵਾਸਤੇ।
ਹਾਂਜੀ, ਬਹੁਤ ਜ਼ਿਆਦਾ ਅੱਜ ਕੱਲ੍ਹ ਪੜ੍ਹਾਈਆਂ ਬਹੁਤ ਟੱਫ ਹੋਈਆਂ ਹੋਈਆਂ।
ਹਾਂਜੀ।
ਹੋਰ
ਤੇ ਸਗੋਂ ਮੈਂ ਨਿੳ ਹਾਂਜੀ।
ਹਾਂਜੀ, ਹਾਂਜੀ ਬੋਲੋ।
ਮੈਂ ੳਈੳ ਖ਼ਬਰਾਂ ਚ ਦੇਖਦਾ ਪਇਆ ਸੇ ਤੇ ਮਤਲਬ ਪੰਜਾਬ ਵਿੱਚ ਤੇ ਨਸ਼ਾ ਵੀ ਬੜਾ ਫੈਲਦਾ ਪਿਆ ਨਾ ਹਜੇ ਵੀ
ਹਾਂਜੀ, ਪੰਜਾਬ ਨੀ ਹਰੇ ਸਾਡੇ ਇੱਥੇ ਹਰਿਆਣੇ ਵਿੱਚ ਵੀ ਇਹੀ ਹੈ।
ਹਾਂਜੀ ਤੇ ਸਾਡੇ ਐਥੇ ਵੀ ਪਤਾ ਕੀ ਮਤਲਬ ਅਹ ਮਤਲਬ ਡਰੱਗ ਐਡਿਕਸ਼ਨ ਅਹ ਹੋਰ ਓਹਨੂੰ ਰੋਕਣ ਆਸਤੇ ਕੈਂਪ ਚਲਾਏ ਜਾ ਰਹੇ ਆ। ਡਾਕਟਰ ਸਕੂਲ ਜਾਂਦੇ ਪਏ ਆ ਬੱਚੇ ਨੂੰ ਦੱਸਦੇ ਪਏ ਹੈ ਕਿ ਇਹ ਖ਼ਤਰਨਾਕ ਹੈ। ਇਹਦਾ ਸੇਵਨ ਨਹੀਂ ਕਰਨਾ ਚਾਹੀਦਾ ਇਹਦੀ ਲੱਤ ਲੱਗ ਜਾਂਦੀ ਹੈ ਨਸ਼ਿਆਂ ਦੀ।
ਆ ਦੇਖੋ ਪਹਿਲਾਂ ਨਾ ਅੱਜ ਕੱਲ੍ਹ ਦੇਖੋ ਨਸ਼ਿਆਂ ਦੀ ਦੇਖੋ ਲੱਤ ਲੂ ਲੱਗਦੀ ਹੈ ਜੇੜਾ ਪਹਿਲਾਂ ਜੇੜੇ ਬੱਚੇ ਹੁੰਦੇ ਹੈ ਪਹਿਲਾਂ ਨਾ ਦਵਾਈਆਂ ਖਾਂਦੇ ਰਹਿੰਦੇ ਆ ਦੇਖੋ ਕੋਈ ਕਿਸੇ ਵੀ ਡਾਕਟਰ ਵੱਲ ਦਵਾਈਆਂ ਕਰਕੇ ਡੋਸ ਲੈਂਦੇ ਰਹਿੰਦੇ ਨਾ ਛੋਟੇ, ਛੋਟੇ ਡੋਸ ਲੈ ਲੈ ਕੇ ਜਦੋਂ ਉਹਨਾ ਨੂੰ ਫੇਰ ਜਾਦਾ ਆਦਤ ਪੈ ਜਾਂਦੀ ਏ ਸਾਡੇ ਇਧਰ ਵੀ ਬੜੇ ਈ ਡਰੱਗਸ ਬਹੁਤ ਜ਼ਿਆਦਾ।
ਹਾਂਜੀ।
ਹੋਰ ਤੁਸੀਂ ਮੰਨੋ ਗੇ ਨੀ ਮਤਲਬ ਕੀ ਜੇੜੀ ਉਮਰ ਵੀ ਨਾ ਬੱਚਿਆਂ ਦੀ ਪੰਦਰਾਂ ਸੋਲਾਂ ਸਾਲ ਵਾਲੇ ਬ
ਹਾਂ ਛੋਟੇ, ਛੋਟੇ ਬੱਚੇ ਜ਼ਿਆਦਾ ਮਤਲਬ ਇਸ ਚੀਜ਼ ਜ਼ਿਆਦਾ ਇਨਵੋਲਵ ਹੋ ਰਿਹਾ ਅੱਜ
ਹਾਂ ਹਾਂਜੀ-ਹਾਂਜੀ ਛੋਟੇ ਬੱਚੇ ਵੀ ਹੈ ਬੜੇ ਵੀ ਹੈ। ਬੜੇ ਤੇ ਜਰੇ ਘੱਟ ਹੈ ਛੋਟੀ ਪੀੜੀ ਜਲਦੀ ਏ ਉਸ ਚੋ ਸ਼ਾਮ
ਦੇਖੋ ਨਸ਼ੇ ਦੀ ਵੀ ਕਿੰਨੀ ਵੈਰਾਇਟੀ ਆ ਗਈ ਅੱਜ ਕੱਲ੍ਹ
ਹਾਂਜੀ ਨਸ਼ਿਆਂ ਦੀ ਵੀ ਦੇਖੋ ਵੈਰਾਇਟੀ ਹੈ ਏਹ ਤੇ ਹੈ।
ਲੇਕਿਨ ਗ਼ਲਤ ਹੈ ਇਹ ਸਾਰਾ ਸਾਡਾ ਮਤਲਬ ਤੁਵਾਨੂੰ ਪਤਾ ਏਹ ਜੋ ਨਸ਼ਾ ਅੰਦਰੋਂ ਇਨਸਾਨ ਨੂੰ ਖੋਖਲਾ ਕਰਦਾ ਪਿਆ।
ਹਾਂਜੀ ਨਸ਼ਾ ਤਾਂ ਦੇਖੋ ਖੋਖਲਾ ਈ ਕਰਦਾ।
ਮਤਲਬ ਥੋੜੀ ਦੇਰ ਦਾ ਅਸ ਸਕੂਨ ਵਾਸਤੇ ਅਸੀਂ ਆਪਣਾ ਪੂਰਾ ਜੋ ਅੱਗੇ ਦੀ ਜ਼ਿੰਦਗੀ ਹੈ ਉਹ ਬਰਬਾਦ ਕਰਦੇ ਪਏ ਆਂ।
ਹਾਂ ਥੋੜਾ ਜ ਸਕੁਨ ਲਾਈਫ ਖ਼ਰਾਬ ਕਰਦਾ ਪਿਆ ਜ਼ਿੰਦਗੀ ਖ਼ਰਾਬ ਕਰਦਾ । ਵਿਆਹ ਕਰਦਾ ਪਿਆ ਨਸ਼ੇ ਵਿਚ ਜੇੜਾ ਔਹ ਜ਼ਿੰਦਗੀ ਖਰਾਬ ਈ ਹੈ। ਜੇੜਾ ਘਰ ਪਰਿਵਾਰ ਹੈ ਉਸਦੀ ਵੀ ਖ਼ਰਾਬ ਹੈ।
ਓ ਤੇ ਹੈ ਮਤਲਬ ਅਗਰ ਤੁਵਾਡੇ ਪਰਿਵਾਰ ਚੋਂ ਕੋਈ ਇੱਕ ਬੰਦਾ ਵੀ ਨਸ਼ਾ ਕਰਦਾ ਪਿਆ ਨਾ ਪੂਰੇ ਪਰਿਵਾਰ ਦੀ ਮਿੱਟੀ ਪਲੀਤ ਹੈ।
ਹਾਂ ਪਰਿਵਾਰ ਦੀ ਵੀ ਹੈ, ਜੇ ਕੋਈ ਵੱਡਾ ਕਰਦਾ ਪਿਆ ਓਸ ਨੂੰ ਦੇਖ ਕੇ ਕੋਈ ਛੋਟਾ ਕਰਦਾ ਪਯਾ ਹਾਂ ਏ ਤੇ ਹੈ।
ਮਤਲਬ ਏ ਨਾ ਛੱਡ ਵੀ ਨੀ ਹੁੰਦਾ, ਮਤਲਬ ਛੱਡੇ, ਛੱਡ ਵੀ ਨੀ ਸਕਦੇ ਓ ਤਰੌੜਾ ਪੈਂਦੀ ਹੈ ਸ਼ਰੀਰਾਂ ਚ ਇਸ ਤਰ੍ਹਾਂ ਸੁਨਯਾ ਦਾ ਮੈਂ ਲੋਕਾਂ ਕੋਲੋਂ। ਕਿ ਛੱਡ ਵੀ ਨੀ ਸਕਦੇ
ਹਾਂ ਜੇੜੀ ਇੱਕ ਵਾਰ ਲੱਤ ਪੈ ਜੇ ਨਾ ਫੇਰ ਜਲਦੀ ਓ ਓ ਜਲਦੀ ਜਾਂਦੀ ਵੀ ਨੀ ਹੈ ਵੈਸੇ ਜੇੜੀ, ਜੇੜੀ ਕੋਈ ਲੱਤ ਲੱਗ ਗਈ ਹੈ।
ਹਾਂਜੀ, ਹਾਂਜੀ। ਇਹ ਜੇੜਾ ਸ਼ਰਾਬ ਨਸ਼ਾ ਜੂਆ ਬੜਾ ਇਹ ਤਿੰਨ ਚੀਜ਼ਾਂ ਬੜੀਆਂ ਪੈੜੀਆਂ ਨੇ।
ਹਾਂ-ਹਾਂ ਸ਼ਰਾਬ ਦਾ ਹੋ ਗਿਆ ਜੂਆਂ ਦਾ ਹੋ ਗਿਆ ਹੋਰ ਏਹ ਡਰਗਸ ਹੋ ਗਈ ਇਹ ਤੇ ਹੈ ਕੋਈ ਵੀ ਬੱਚਾ ਸਿੱਖਣ ਵਾਸਤੇ ਨਾ ਉਹਨੂੰ ਕਹਿਣਾ ਨੀ ਪੈਂਦਾ ਕਿੰਨਾ ਕਹਵਾਂਗੇ। ਕਰੋ ਕਰੋ ਚੰਗਾ ਕੰਮ ਸਿੱਖੋ ਉਹ ਨਾ ਸਿੱਖਣਗੇ ਨੀ ਮਾੜਾ ਕੋਈ ਸਿਖਾਏਗਾ ਨੀ ਔਰ ਜਲਦੀ ਸਿੱਖ ਜਾਣ ਗੇ, ਹਾਂ।
ਔ ਤੇ ਹੈ।
ਹੁਣ ਤੁਸੀਂ ਦੇਖੋ ਛੋਟੇ-ਛੋਟੇ ਬੱਚਿਆਂ ਨੂੰ ਵੀ ਕਿ ਸ਼ਰਾਬਾਂ ਦੀ ਲਤ ਹੈ। ਨਸੇ਼ਆਂ ਦੀ ਐ ਜੂਆ ਖੇਡਦੇ ਸਾਡੇ ਏਧਰ ਬੱਚੇ ਜੂਆ ਖੇਡਦੇ ਤੁਸੀ ਮੰਨੋਗੇ ਨੀ। ਛੋਟੇ-ਛੋਟੇ ਬੱਚੇ, ਹੂੰ, ਹੋਰ ਜੇੜ ਸ਼ਰਾਬਾਂ ਸ਼ਰੂਬਾਂ ਪੀ ਕੇ ਫਿਰ ਲੜਦੇ ਹੈ, ਔਹ ਅਲੱਗ। ਤੇ ਆਪਣੇ ਔ ਸ਼ਰੀਰ ਦਾ ਵੀ ਨੁਕਸਾਨ ਚੋਟਾਂ ਲੱਗਦੀਆਂ। ਦੇਖੋ ਖ਼ਰਾਬੀ ਤੇ ਘਰ ਵਾਲੇਆਂ ਨੂੰ ਭੁਗਤਨੀ ਪੈਂਦੀਆਂ ਨਾ। ਓਹਨਾਂ ਨੂੰ ਹੋਸਪਿਟਲ ਲੈ ਕੇ ਜਾਣਾ ਪੈਂਦਾ ਸਾਰੀ ਜਗ੍ਹਾ
ਹਾਂਜੀ ਓ ਤੇ ਹੈ।
ਹੂੰ ਹੂੰ।
ਲੇਕਿਨ ਜੋ ਮੇਨ ਜੋ ਮੁੱਦਾ ਐ ਕਿ ਨਸ਼ਾ ਆਂਦਾ ਕਿੱਥੋਂ ਐ? ਐ ਸਰਕਾਰ ਵੀ ਵਿੱਚ ਮਿਲੀ ਹੁੰਦੀ ਐ।
ਹਾਂ ਦੇਖੋ ਸਰਕਾਰ ਵੀ ਐ। ਪੁਲਿਸ ਵਾਲੇ ਵੀ ਕਰਮਚਾਰੀ ਓ ਵੀ ਮਿਲੇ ਹੁੰਦੇ ਐ। ਹਾਂ ਦੋਨੋਂ ਈ ਮਿਲੇ ਹੁੰਦੇ। ਦੇਖੋ ਸਰਕਾਰ ਵੀ ਹੁੰਦੀ ਐ। ਪਰ ਅੱਛਾ ਇੱਧਰ ਨਾ ਸਾਡੇ ਤੇ ਸੁਨੋ ਨਾ ਇੱਕ ਇਲਾਕਾ ਜੋ ਓਧਰ ਪੈਂਦੇ ਕਈ ਰੇਡ ਵੀ ਪੈਂਦੀ ਐ ਤੁਸੀ ਮੰਨੋਗੇ ਪੁਲਿਸ ਨੂੰ ਵੀ ਪਤਾ ਹੁੰਦਾ ਫੇਰ ਔ ਵੀ ਛੋੜ ਦਿੰਦੇ ਆ ਪੈਸਾ ਪੂਸਾ ਲੈ ਕੇ ਹਾਂ ਅੱਜ ਕੱਲ ਤੇ ਤੁਹਾਨੂੰ ਪਤਾ ਪੈਸਾ ਪ੍ਰਧਾਨ ਐ। ਜਿੱਧਰ ਪੈਸਾ ਪਾਓ ਮਾੜੇ ਕੰਮ ਵੀ ਛੁੱਪ ਜਾਂਦੇ ਐ।
ਓ ਤੇ ਹੈ।
ਹੂਂ। ਜਿਸ ਕੋਲ ਪੈਸਾ ਹੈ ਸਾਰੇ ਕੰਮ ਉਸਦੇ ਉਸ ਉੱਪਰ ਪਰਦੇ ਪੈ ਜਾਣਗੇ ਜਿਸ ਕੋਲ ਦੇਖੋ ਪੈਸਾ ਨਈ ਹੈ ਉਸਦੇ ਚੰਗੇ ਕੰਮ ਉੱਪਰ ਵੀ ਨੀ ਪਰਦੇ ਪੈਣਗੇ। ਓਨਾਂ ਨੂੰ ਵੀ ਲੋਕ ਮਾੜਾ ਈ ਕਹਿਣਗੇ।
ਹਾਂਜੀ ਓ ਤੇ ਹੈ ਬਿਲਕੁਲ ਬਟ ਲੇਕਿਨ ਗ਼ਲਤ ਗੱਲ ਐ ਏਹ ਚੀਜ਼ ਨਸੇ਼ਆਂ ਦਾ ਸੇਵਨ। ਹਾਂਜੀ ਨਸ਼ੇ ਦਾ ਸੇਵਨ ਬੜਾ ਪਤਾ ਨੀ ਮਤਲਬ ਇੱਕ ਸਾਲ ਚ ਕਿੰਨੇ ਕੇਸਿਸ ਆਂਦੇ ਐ ਸਾਡੇ ਇੰਡੀਆ ਚ। ਨਸ਼ੇ ਦੇ। ਔਰ ਮੈਂ ਰਿਪੋਰਟ ਮੈਂ ਇੱਕ ਰਿਪੋਰਟ ਪੜ੍ਹਦਾ ਪਿਆ ਸੀ ਇਸ ਤੋਂ ਰਿਲੇਟਿਡ ਡਰਗਜ਼ ਤੋਂ ਰਿਲੇਟਿਡ। ਕਿ ਜ਼ਿਆਦਾਤਰ ਜੋ ਹੁਣ ਜੋ ਬੱਚੇ ਹੈ ਜ਼ਆਦਾ ਇਹਦੇ ਚ ਇਨਵੋਲਵ ਹੋ ਰਹੇ ਐ। ਜਿਹੜੇ ਟੀਨ ਏਜਰਸ ਐ ਜੇਹੜੇ ਛੋਟੇ ਬੱਚੇ ਐ ਤੇਰਾਂ ਤੋਂ ਲੈ ਕੇ ਵੀਹ ਸਾਲ ਦੀ ਉਮਰ ਚ ਓ ਇਸ ਚੀਜ਼ ਤੇ ਜਾਂਦਾ ਇਨਵਾਲਵ ਹੋ ਰਹੇ ਨੇ।
ਹਾਂ ਛੋਟੇ ਬੱਚੇ ਹੀ ਜ਼ਿਆਦਾ ਹੋ ਰਹੇ ਕਿਉਂਕਿ ਜਿਹੜਾ ਕੋਈ ਬੜਾ ਕਰਦਾ ਛੋਟੇ ਨੂੰ ਦੇਖੋ ਇੱਕ ਵਾਰ ਮਤਲਬ ਕਿ ਸਵਾਦ ਮੁਹ ਲਵਾ ਗਈ ਜਿਸ ਕਹਿੰਦੇ ਨਾ ਬੱਚੇ ਨੂੰ ਟੋਫੀ ਦੇ ਦਿੱਤੀ ਖੁਸ਼ੀ-ਖੁਸ਼ੀ ਉਹਨਾਂ ਨੂੰ ਥੋੜਾ ਦੇਤਾ ਉਹਨਾਂ ਨੂੰ ਸਵਾਦ ਆਇਆ ਅਗਲੇ ਦਿਨ ਸੀਰ ਲੈਣਾ ਫਿਰ ਕੀ ਹੁੰਦਾ ਰੋਜ਼ ਲੈ ਲੈ ਕੇ ਨਾ ਜਿਸ ਹ ਵੀ ਲੈ ਲਈ ਉਹਨੂੰ ਰੱਤ ਪੈ ਗਈ ਹੈਨਾ ਜੇਲ ਅਪੈ ਗਈ ਵੀ ਤੁਹਨੂੰ ਪਤਾ ਲੱਤਾਂ ਉਤਨ ਸੁੜਾਣੀਆਂ ਬਹੁਤ ਔਖੀਆਂ ਹੈ
ਮੁਸ਼ਕਿਲ ਹੈ ਹਾਂਜੀ
ਹਾਂਜੀ ਹੋ ਪਰ ਏ ਸਰਕਾਰ ਨੂੰ ਦੇਖੋ ਦੇਖਣਾ ਚਾਹੀਦਾ ਐਕਸ਼ਨ ਲੈਣਾ ਚਾਹੀਦਾ ਬੱਚੇਆਂ ਦਾ ਦੇਖੋ। ਕਰਨਾ ਚਾਹੀਦਾ ਸੁਧਾਰ ਕਰਨਾ ਚਾਹੀਦਾ। ਐਵੇਂ ਬੱਚੇਆਂ ਦੇ ਸ਼ਰੀਰਾਂ ਨਾਲ ਖਿਲਵਾੜ ਐ। ਸਾਰਾ ਦੇਖੋ ਅੰਦਰੋਂ ਦਿਮਾਗ ਤੇ ਅਸਰ ਪਾਂਦਾ ਐ ਸਭ ਜਗ੍ਹਾ।
ਓ ਤੇ ਹੈ।
ਪਰ ਸਰਕਾਰ ਪਿਛੇ ਰਹਿੰਦੀ ਏ। ਕੋਈ ਐਕਸ਼ਨ ਨਈ ਲੈਂਦਾ। ਸਾਰੇ ਈ ਚੁੱਪ ਐ ਇਸ ਮਾਮਲੇ ਚ ਨਾ।
ਅੱਜ ਕੱਲ੍ਹ ਤੁਹਾਨੂੰ ਪਤਾ ਐ ਨਾਲ ਨਾ ਕੋਈ ਕਿਸੇ ਦੇ ਮਾਮਲੇ ਚ ਅੱਜ ਕੱਲ ਦਖਲਅੰਦਾਜ਼ੀ ਕਰਦਾ ਵੀ ਨੀ।
ਐਵੇਂ ਨੀ ਐ ਕੋਈ ਜੇ ਨਸ਼ਾ ਕਰਦਾ ਜੇ ਕਿਸੇ ਦੀ ਲੜਾਈ ਵੀ ਹੋ ਜੇ ਚੋਟ ਵੀ ਲੱਗ ਜੇ ਕੋਈ ਪੈਂਦਾ ਈ ਨੀ ਐ। ਸਾਰੇ ਕਹਿੰਦੇ ਨਸ਼ੇੜੀ ਆ ਕਹਿਣ ਦੈ ਤੈਨੁ ਕੀ ਨੂੰ ਚੁੱਕਿਆ ਦੂਸਰੇ ਦੇਖੋਈ ਸ਼ਰਾਬੀ ਰਸਤੇ ਚ ਗਿਰਿਆ ਹੋਇਗਾ ਉਰਨੂ ਕੋਈ ਚੁੱਕੇਗਾ ਵੀ ਨਹੀਂ
ਕੋਈ ਨਹੀਂ ਚੁੱਕੇ ਗਾ ਉਹ ਤਾਂ ਹੈ ਅਬ ਅਲੇਗੜ੍ਹ ਨ ਕੀ ਚੁੱਕ ਇਕ ਤੇ ਸਾਨੂੰ ਹੀ ਗਾਂਲਾ ਕੱਢਦੇ ਨੇ ਤੇ ਕੌਣ ਮੂੰਹ ਲੱਗਦਾ ਫਿਰ
ਹਾਂ ਕੋਈ ਨੀ ਕਿਸੇ ਦੇ ਮੂੰਹ ਲੱਗਦਾ
ਓਇਯੋ ਨਾ
ਹਮ ਹਾਂ ਕੋਈ ਨੀ ਚਲੋ ਲੋਕਾਂ ਨੂੰ ਚਾਹੀਦਾ ਕਿ ਜਾਗਰੂਕ ਹੋਣ ਇਸ ਬਾਰੇ ਸਮਝਾਣ, ਸਾਰਿਆਂ ਨੂੰ ਦੇਖੋ ਬੱਚਿਆਂ ਨੂੰ ਵੀ ਸਮਝਾਉਣਾ ਚਾਹੀਦਾ। ਪਰ ਬੱਚੇ ਸਮਝਣ ਤਾਂ ਸਰਕਾਰ ਨੂੰ ਵੀ ਕਦਮ ਚੱਕਣੇ ਚਾਹੀਦੇ ਇਸ ਖਿਲਾਫ਼,
ਹਾਂਜੀ, ਹੋਰ ਠੀਕ ਹੈ, ਉਹ ਤੇ ਹੈ ਜੀ ਬਿਲਕੁਲ, ਹਾਂਜੀ ਉਹੀ ਨਾ, ਨਵੀਂ ਪੀੜ੍ਹੀ ਸੁਧਰੇਗੀ ਤੇ ਅਗਲੇ ਵਾਲੀ ਜਨਰੇਸ਼ਨ ਸੁਧਰੇਗੀ, ਕਿਉਂਕਿ ਹੁਣ ਜਿਹੜੀ ਜਨਰੇਸ਼ਨ, ਹਾਂਜੀ ਆਉਣ ਵਾਲੀ ਵੀ ਸੁਧਰੇਗੀ ਲੇਕਿਨ ਏ ਸਾਨੂੰ ਹੀ
ਸੁਣੀ ਗੱਲ ਅਗੇੇ ਵੀ ਸੁਣਨਗੇ, ਚਲੋ ਜੀ ਅੱਛਾ ਜੀ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰ ਲਈ ਬਹੁ ਚੰਗਾ ਲੱਗਾ ਜੀ ਸਤਿ ਸ਼੍ਰੀ ਅਕਾਲ ਜੀ ਸ